ਹੈਲੋ।
ਹਾਂਜੀ। ਨਮਸਤੇ ਜੀ, ਬਸ ਲੱਗੇ ਹੋਏ ਕੰਮ ਕੁਮ ਕਰਨ। ਆਪਣਾ ਹੋਰ ਕੀ ਕਰਨਾ। ਅੱਜ ਘਰ ਦੇ ਕੰਮ
ਤੁਸੀਂ?
ਆ ਨ ਵੀ ਤਾਂ,
ਕਰੋ ਕਰੋ ਘਰ ਦੇ ਕੰਮ ਕਰਨੇ ਵੀ ਬਹੁਤ
ਹਮ,
ਆਣਾ ਚਾਹੀਦਾ ਬੰਦੇ ਨੂੰ ਸਾਰਾ ਕੰਮ ਕਰਨਾ।
ਹੂੰ,
ਕਿ ਨਹੀਂ?
ਕਰ
ਹੈਂ?
ਕੀ ਚ
ਗੱਲਾਂ ਸਹੀ ਹੀ ਹੁੰਦੀਆਂ ਨ ਹਮ ਗ਼ਲਤ ਕਦੋਂ ਹੁੰਦੀਆਂ ਨੇ। ਕੇ ਨੀ
ਹੂੰ,
ਹਾਂ। ਹੋਰ ਕੋਈ ਨਵੀਂ ਤਾਜ਼ੀ ਪੁਰਾਣੀ? ਕੋਈ ਨਵੀਂ ਪੁਰਾਣੀ ਗੱਲ ਦੱਸੋ।
ਹੂੰ,
ਮੈਂ ਹੋਰ ਕੋਈ ਨਵੀਂ ਪੁਰਾਣੀ ਗੱਲ ਦੱਸੋ।
ਸਡੇ ਕੋਲ ਕੀ
ਕਿਉਂ ਤੁਸੀਂ ਤਾਂ ਸਕੂਲ ਜਾਂਦੇ ਆਉਂਦੇ ਹੋ ਤੁਹਾਡੇ ਕੋਲ ਤਾਂ ਗੱਲਾਂ ਹੋਣਗੀਆਂ। ਸਕੂਲਾਂ ਚ ਕੀ ਕਰਦੇ ਹੋ? ਕੀ ਪੜ੍ਹਦੇ ਹੋ? ਕੀ ਖਾਂਦੇ ਹੋ? ਕੀ ਪੀਂਦੇ ਹੋ? ਹੂੰ?
ਆਪਣਾ ਖਾਣ ਪੀਣ ਦਾ ਤਾਂ ਇਹ ਏ ਖ ਪੀ ਦਾ ਸਕੂਲ ਚ ਹੀ ਮਿਲਦਾ ਖਾ
ਲੰਚ ਸਕੂਲ ਚ ਮਿਲਦਾ? ਹੈ?
ਹਾਂ ਸਕੂਲ ਚ ਹੀ ਮਿਲਦਾ ਗਾ।
ਕੀ ਮਿਲਦਾ?
ਸਕੂਲ ਚ ਹੀ ਮਿਲ ਜਾਂਦਾ ਹੈ
ਅੱਛਾ। ਵਧੀਆ ਹੁੰਦਾ?
ਠੀਕ ਖਾਣ ਜੋਗਾ
ਤੇ ਖਾਣ ਜੋਗਾ ਹੀ ਹੋਣਾ ਚਾਹੀਦਾ। ਹੋਰ ਕਿੱਦਾਂ ਦਾ ਹੋਣਾ ਚਾਹੀਦਾ?
ਬਰ ਬਰ ਰਾਂ
ਘਰ ਅਰਗਾ ਤਾਂ ਫਿਰ ਘਰ ਚ ਹੀ ਮਿਲਦਾ ਹੁੰਦਾ ਬਾਹਰ ਥੋੜ੍ਹੀ ਮਿਲਦਾ ਹੁੰਦਾ। ਹੋਰ ਵਧੀਆ
ਹੈਂ?
ਇਹ ਕਿ ਕਰੀ ਜਾਂਦੇ ਉ ਏਣੀ ਵਾਰ
ਉਹ ਮੈਂ ਦਰਵਾਜਾ ਖੋਲ ਕੇ ਬਾਹਰਲੇ ਪਾਸੇ ਗਈ ਸੀ। ਅੱਜ ਕਿਹੜੀ ਰੈਸਿਪੀ ਖਾਣੀ ਏ?
ਆਜ ਅ
ਠੀਕ ਕਰਿਆ।
ਗੰਦ ਮੰਦ ਦੇਣਗੇ।
ਆਈਸ ਕ੍ਰੀਮ ਆਈਸ ਕਰ੍ਰੀਮ ਨਹੀਂ ਬਣਦੀ ਪਈ। ਮੈਂ ਇੱਕ ਪਾਏਦਾਨ ਲਿਆ ਸੀ, ਬੜਾ ਸੋਹਣਾ ਗੁਲਾਬ ਦੇ ਫੁੱਲ ਦਾ।
ਅੱਛਾ।
ਹੂੰ। ਉਹਨੂੰ ਹਲੇੇ ਰੱਖਣ ਦੀ ਜਗ੍ਹਾ ਹੀ ਨਹੀਂ ਮਿਲਦੀ। ਕਿੱਥੇ ਰੱਖੀਏ। ਹੈਲੋ, ਜਵਾਬ ਨੀ ਦਿੱਤਾ ਕਿਸੇ ਗੱਲ ਦਾ।
ਕ ਵੀ ਦੇਖਿਆ ਸੀ, ਮੀਸੋ਼ ਤੇ ਮਿਲਦੇ ਨੇ ਬਹੁਤ ਵਧੀਆ ਮਿਲਦੇ ਨੇ।
ਹਾਂ ਮੀਸ਼ੋ ਤੋਂ ਹੀ ਲਿਆ।
ਡੀਜਾਇਨ ਵਧੀਆ ਮਿਲਦਾ ਜੇ, ਡੀਜਾਇਨ ਬਹੁਤ ਵਧੀਆ
ਸਮਾਨ ਵਧੀਆ ਮਿਲਦਾ ਮੀਸ਼ੋ ਤੋਂ, ਮਾੜਾ ਨੀ ਮਿਲਦਾ।
ਹਾਂ ਇਹ ਹੈ ਕਿ, ਕੱਪੜਾ-ਕੁੱਪੜਾ ਥੋੜ੍ਹਾ ਜਿਹਾ ਇੱਦਾਂ ਦਾ ਹੀ ਮਿਲਦਾ, ਬਾਕੀ ਚੀਜ਼ਾਂ ਤਾਂ ਵਧੀਆ ਮਿਲਦੀਆਂ ਨੇ। ਕੱਪੜਾ ਤਾਂ ਕਈ ਵਾਰ ਕੱਪੜਾ ਵੀ ਵਧੀਆ ਮਿਲ ਜਾਂਦਾ। ਪਤਾ ਨੀ ਉੱਥੋਂ ਤਾਂ ਮੈਂ ਕਦੀ ਦੇਖਿਆ ਨੀ ਲਿਆ ਨੀ, ਮੈਂ ਤਾਂ ਇਕੱਲਾ ਹੀ ਮੀਸ਼ੋ ਹੀ ਲੈਦੀ ਹਾਂ। ਫਲਿੱਪਕਾਰਟ ਤੇ, ਦੋ- ਤਿੰਨ ਵਾਰ ਓਡਰ ਕਰਿਆ ਇੱਕ- ਦੋ ਚੀਜ਼ਾਂ ਉਹ ਬਾਅਦ 'ਚੋਂ' ਕੈਂਸਲ ਹੀ ਹੋ ਜਾਂਦੀਆਂ ਨੇ ਆਪਣੇ ਆਪ ਹੀ।
ਅੱਛਾ।
ਹੂੰ, ਫਿਰ ਮੈਂ ਡਿਲੀਟ ਹੀ ਕਰਤਾ ਮੀਸੋ ਉਹੋ। ਕੀ ਕਹਿੰਦੇ ਨੇ ਉਹਨੂੰ ਫਲਿੱਪਕਾਰਟ
ਠੀਕ ਹੀ ਕਹਿ ਰਹਿ ਓ ਤੁਸੀਂ।
ਹੂੰ
ਮੈਨੂੰ ਉਹ ਠੀਕ ਹੈਗਾ। ਇੱਥੇ ਇਕੋ ਰਸਤਾ
ਪਤਾ ਨਹੀਂ ਮੈਂ ਐਮਾਜ਼ੋਨ ਚੋਂ ਕਦੀ ਲਿਆ ਨਹੀਂ ਕੁਛ ਐਮਾਜ਼ਾਨ ਚੋ, ਹਾਂ ਮੈਂ ਡਾਊਨਲੋਡ ਵੀ ਨਹੀਂ ਕਰਿਆ ਕਦੇ ਉਹਨੂੰ।
ਠੀਕ ਏ।
ਹੁਣ ਵੈਸੇ ਐਮਾਜ਼ੋਨ ਤੋਂ ਕਰ ਦੀਤੀ ਐ ਆਸੀ ਕੋਟਸ ਮੰਗਾਏ ਬੱਚਿਆਂ ਇੱਕਠੇ ਹੋਕੇ
ਕਿਨੇ ਮੰਗਵਾਏ ਸੀ ਕੋਟਸ?
ੳ ਹੇਗਾ ਨਾਲ ਮੁੰਡਾ ਓਨੇ ਮਗਵਾਇ ਸੀ ਇੱਕ, ਸਾਰੇਆਂ ਨੇ ਪੇਸੈ ਪਾਏ ਸੀ।
ਅੱਛਾ।
ਤੇ ਬੋਲ ਵਧੀਆ ਸੀ। ਐਮਾਜ਼ੋਨ ਤੋ
ਕਿਹੜੀ ਬੋਲ ਕਦੋਂ ਦੀ ਗੱਲ ਹੈ ਇਹ।
ਇਹ ਪਹਿਲਾਂ, ਬਹੁਤ ਪਹਿਲਾਂ ਦੀ ਗੱਲ ਹੈ।
ਅੱਛਾ। ਹੂੰ ਬਸ ਠੀਕ ਹੈ।
ਹੋਰ ਠੀਕ ਠਾਕ।
ਰੋਟੀ -ਰੂਟੀ ਖਾਲੀ? ਅੱਛਾ ਦਸ ਵੱਜਣ ਵਾਲੇ ਹੋਗੇ।
ਹਾਂ। ਕੋਈ ਨੋ ਵਜੇ ਕਰਲੇ ਓ, ਆ ਜਾਂਦੇ ਆ।
ਹੂੰ, ਛੁੱਟੀ ਹੀ ਐ ਅੱਜ।
ਹੁਣ ਨੋ ਵੱਜ ਗੇ।
ਹੋਰ? ਬਦੀਆ?
ਠੀਕ ਏ ਪਾੜਨਾ-ਪੁੜਨਾ ਨੀ ਅੱਗੇ?
ਕਦੋਂ?
ਹੈਂ। ਹਾਂ, ਆੱਜ ਤਾ ਸੌਂ ਕੇ ਉੱਠ ਕੇ ਥਾੱਕ ਗਏ ਹਣਾ?
ਥਾੱਕ ਗੇ ਸੌਂ ਕੇ ਉੱਠ ਕੇ, ਰਾਮ ਵੀ ਤਾਂ ਕਾਰਨਾ।
ਹੈਂ?
ਹਾਂਜੀ, ਬੱਦਲ ਜੇ ਹੋਏ ਪੈ ਆ ਬਹੋਤ।
ਹੂੰ। ਮਾੜੇ, ਮਾੜੇ ਜੇ ਬੱਦਲ ਬਾਨ
ਹੂੰ। ਹੈਂ।
ਕੇਓ?
ਤੂੰ ਦਾਸ ਰਈ ਏ ਮੈਨੂੰ, ਚਾਲ ਏਨੀ ਗਰਮੀ ਚ
ਅੱਛਾ, ਗਰਮੀ ਨੀ ਲੱਗਦੀ ਜਾਦਾ, ਹੂਮਸ ਜੀ ਤਾਂ ਹੋਈ ਜਾਂਦੀ ਆ।
ਹੋਰ?
ਹੈਂ।
ਠੀਕ ਆ ਬਸ, ਹੋਈ ਜਾਂਦਾ।
ਅੱਜ ਤਾਂ ਸਰੀਰ ਟੂਟੇਆ, ਪੇਆ ਜਿਵੇਂ ਥੱਕੇਆ ਪੇਆ ਹੂੰਦਾ।
ਹੂੰ।
ਹੈਂ।
ਓਈ ਨੀ। ਵੀਕਨੈਸ ਜੀ ਲੱਗੀ ਜਾਂਦੀ ਆ, ਹੋਈ ਜਾਂਦਾ ਐ ਸਰੀਰ ਦਾ ਕਦੇ-ਕਦੇ।
ਹੋਰ? ਕੋਈ ਗਾੱਲ, ਕੋਈ ਬਾਤ? ਹੂੰ।
ਬੋਲੋ, ਹੁਣ ਕੁਸ਼?
ਹੂੰ।
ਟਰਾਲੀ ਨਹੀਂ ਆਵੇਗੀ।
ਕੱਲ੍ਹ ਖੇਡਣ ਗਿਆ ਸੀ।
ਅ ਨਹੀਂ ਫਿਰ ਟਿਉਸ਼ਨ ਤੋਂ ਆਇਆ।
ਹੂੰ।
ਥੋੜੀ ਦੇਰ ਫਿਰ ਪਾਪਾ ਨੇ ਬੁਲਾ ਲਿਆ ਫਿਰ ਉਹ।
ਹੂੰ।
ਅੱਛਾ। ਕੱਲ ਕੀ ਖਾਧਾ?
ਰਾਤੀ ਤਾਂ
ਹੈਂ।
ਆਹ, ਖਾਧਾ ਨਹੀਂ ਕੁਛ। ਖਾਧਾ ਨਹੀਂ ਕੁਛ ਰਾਤੀ। ਉਹ ਵੱਖ ਹੈ। ਹੈਲੋ।
ਉਹ ਆਪ ਆਇਆ ਸੀ।
ਹੈਲੋ।
ਹੈਲੋ।
ਹਾਂਜੀ, ਆਵਾਜ਼ ਨਹੀਂ, ਕੀ ਖਾਧਾ ਰਾਤੀ?
ਅੱਛਾ ਠੀਕ ਹੈ। ਚਲੋ। ਠੀਕ ਹੈ ਜੀ, ਫਿਰ ਓਕੇ ਜੀ, ਬਾਏ।